ਦੋਸ਼ ਹਜੇ
ਸਤਿ ਸ਼੍ਰੀ ਅਕਾਲ ਜੀ, ਬਸ ਹੋਰ ਸਭ ਕਿੱਦਾਂ?
ਵਧੀਆ, ਵਧੀਆ ਜੀ ਤੁਸੀਂ ਦੱਸੋ ਕਿਵੇਂ ਠੀਕ ਹੋ?
ਮੈ ਵਧੀਆ ਬੱਸ ਤਾਂ ਕੇ
ਹਾਂਜੀ
ਕ ਤ ਫਰ ਹੈਲੋ ਦੇਖਦੇ ਆਂ ਬਸ
ਹਾਂਜੀ
ਘਰੇ ਦਸ ਸਾਰੇ
ਸਭ ਵਧੀਆ, ਸਭ ਵਧੀਆ ਤੁਸੀਂ ਦੱਸੋ?
ਬਹੁਤ ਹੀ ਅੱਛਾ ਸਟਡੀ
ਹਾਂਜੀ
ਹੈਲੋ
ਹਾਂਜੀ, ਹਾਂਜੀ।
ਮਤਲਬ ਆਵਾਜ਼ ਕੱਟ ਰਹੀ ਉਹਨਾਂ ਨੂੰ ਹੈ।
ਜੀ, ਜੀ।
ਮੈਂ ਕਹਿ ਰਹੀ ਬੱਚਿਆਂ ਦੀ ਸਟੱਡੀ ਵਗੈਰਾ ਕਿੱਦਾਂ ਚੱਲ ਰਹੀ।
ਵਧੀਆ ਚੱਲਦੀ ਹੈ ਜੀ। ਹਾਂ ਇੱਕ ਬੇਟੀ ਆ ਫਸਟ ਕਲਾਸ ਦੇ ਵਿੱਚ ਉਹ ਵਧੀਆ ਪੜ੍ਹਦੀ ਆ ਅਤੇ
ਹੋਰ ਫਿਰ।
ਕਈ ਵਾਰੀ ਐਵੇਂ ਹੁੰਦਾ ਵੀ। ਘਰ ਦੇ ਕਹਿ ਦਿੰਦੇ ਵੀ ਤੂੰ ਫਸਟ ਨੀ ਆਈ ਆਪਾਂ ਕਹਿ ਦਿੰਦੇ ਹਾਂ ਫਸਟ ਨ ਸੈਕਿੰਡ ਮਤਲਬ ਬੱਚਾ ਕਿਸੇ ਵੀ ਉਹਦੇ ਤੇ ਆ ਰਿਹਾ ਤਾਂ ਪਰਸੈਂਟੇਜ ਤਾਂ ਵਧੀਆ ਆ ਰਹੀ ਹੈ।
ਕੀ ਅੱਜ ਕੱਲ੍ਹ ਐਜੂਕੇਸ਼ਨ ਨਾਲ ਮਤਲਬ ਹੋਣਾ ਚਾਹੀਦਾ ਬੱਚਿਆਂ ਦੀ ਬੱਚੇ ਐਵੇਂ ਚਾਹੀਦੇ ਇਹ ਥੋੜਾ ਹੁੰਦਾ ਕਿ ਬੱਚੇ ਫਸਟ ਸੈਕਿੰਡ ਆਉਣ ਨਹੀਂ ਆਉਣ। ਅੱਜ ਇੰਪੋਰਟੈਂਟ ਇਹ ਹੈ ਕਿ ਬੱਚਿਆਂ ਨੂੰ ਪੜ੍ਹਾਉਣਾ। ਬੱਚੇ ਪੜ ਸਮਝ ਹੋਏਗੀ।
ਹਾਂਜੀ ਇਹ ਤਾਂ ਹੈਗਾ ਬਾਕੀ ਆਏ ਆ ਜਿਵੇਂ ਹੁਣ ਹਾਂਜੀ ਹੁਣ ਏ ਆਈ ਦਾ ਟਾਈਮ ਆ ਤੇ ਹੁਣ ਇਹ ਆ ਵੀ ਜਿੰਨਾ ਬੱਚੇ ਪੜ੍ਹ ਲੈਣ ਉਨਾ ਹੀ ਥੋੜ੍ਹਾ
ਮੈਂ ਦੱਸ ਰਹੀ ਨਾ ਅੱਜ ਕੱਲ ਇੰਪੋਰਟੈਂਸ ਹੈਗੀ ਪੜ੍ਹਾਈ ਦੀ ਪੜਾਈ ਕਰਨਾ ਜ਼ਰੂਰੀ ਹੈ। ਇਹ ਵਿਹ ਨਾਲ ਤੋਂ ਬਿਹਤਰ ਹੁੰਦਾ ਨਾ ਕਿ ਬੱਚਾ ਪੜ੍ਹ ਰਿਹਾ ਜ਼ਰੂਰੀ ਹੈ ਕਿ ਪੜ੍ਹਨਾ ਦੇੇਖੋ ਨਹੀਂ ਪੜ੍ਹਨਗੇ ਤੁਸੀਂ ਜਾਣਦੇ ਹੋ।
ਹਾਂਜੀ ਇਹ ਤਾਂ ਹੈਗਾ ਈ ਆ, ਜਿਵੇਂ ਹੁਣ ਦੇਖਿਆ ਜਾਵੇ ਹਨਾ
ਉਹ ਜਦੋਂ ਵਸ 'ਚ ਹੁੰਦੀ ਹੋਏਗੀ ਤਾਂ ਕੋਈ ਦਿੱਕਤ ਨੀ ਹੋਏਗੀ ਨਾ
ਹਾਂਜੀ, ਜਿਵੇਂ ਹੁਣ ਪੜ੍ਹੇ ਲਿਖਿਆਂ ਦੀ ਬੋਲੀ ਦਾ ਫਰਕ ਹੁੰਦਾ ਤੇ ਅਨ ਪੜ੍ਹੇ ਦੀ ਕਿੰਨੀ ਫਰਕ ਹੁੰਦਾ
ਤੇ ਬਾਕੀ ਸਮਾਜ ਦੇ ਵਿੱਚ ਰਹਿਣ ਦੀ ਖਾਤਰ ਥੋੜ੍ਹਾ ਜਿਹਾ ਤਾਂ ਬੱਚੇ ਨੂੰ, ਜਾਣੀ ਐਜੂਕੇਸ਼ਨ ਵੱਲ ਜ਼ਾਦਾ ਈ ਧਿਆਨ ਦੇਣਾ ਚਾਈਦਾ, ਪੜ੍ਹਨਾ ਵੱਧ ਚਾਈਦਾ ਨਾ।
ਤੇ ਬੱਚਿਆਂ ਨੂੰ ਸਮਝ ਵੀ ਬਹੁਤ ਜ਼ਰੂਰੀ ਏ ਵੀ, ਜਿੰਨਾ ਹੋ ਸਕੇ ਹਰ ਸਬਜੈਕਟ, ਹਰ ਲੈਂਗੁਏਜ ਤੇ ਮਤਲਬ ਕਿ ਬੱਚੇ ਮਤਲਬ ਕਿ, ਧਿਆਨ ਦੇਣ
ਨਹੀਂ ਉਹ ਤਾਂ ਤੁਸੀਂ ਸਹੀ ਕਹਿ ਰਹੇ ਓ, ਇਹ ਦਮ।
ਹਾਂਜੀ-ਹਾਂਜੀ। ਵੈਸੇ ਕਾਫ਼ੀ ਹੱਦ ਤੱਕ ਤਾਂ ਇਹ ਐ ਵੀ ਹਨਾ, ਵੀ ਹੁਣ ਟਾਈਮ ਈ ਐਵੇਂ ਦਾ ਦੇਖੋ ਅਹ, ਬੱਚਾ ਜਿਵੇਂ ਹੁਣ ਵੱਡਾ ਬੱਚਾ ਪੜ੍ਹ ਰਿਹਾ ਵਾ ਤਾਂ ਛੋਟੇ ਨੇ ਆਟੋਮੈਟਿਕ ਈ ਉਹਦੇ ਪਿੱਛੇ-ਪਿੱਛੇ ਪੜ੍ਹ ਲੈਣਾ, ਜਿਵੇਂ ਕਹਿ ਲਓ ਹੁਣ ਓਹਨੇ ਕਾਪੀ ਪੈਨਸਿਲ ਚੱਕਣੀ ਆ ਤੇ ਛੋਟੇ ਨੇ ਵੀ ਨਾਲ ਈ ਚੱਕ ਲੈਣੀ ਆ
ਫੇਕ ਆ, ਮੈਂ ਦੱਸ ਤੇ ਰਹੀ ਆ ਇਹ ਜ਼ਰੂਰੀ ਅੱਜ-ਕੱਲ੍ਹ ਦੇ ਟੈਮ ਪੜ੍ਹਾਈ ਬਹੁਤ ਜ਼ਰੂਰੀ ਹੈਗੀ ਆ। ਮੈਂ ਦੇਖੋ ਤੁਸੀਂ, ਦੇਖਦੇ ਓ ਹੁਣ ਜਿਹੜੇ ਲੋਕ ਬਚਾਰੇ ਨਹੀਂ ਪੜ੍ਹ ਪਾਉਂਦੇ ਨੇ, ਆਪਣੀ ਪ੍ਰੋਬਲਮ ਦੇ ਚੱਕਰ ਤੇ ਉਹ ਸੋਚੋ ਕਿੰਨੀ ਦਿੱਕਤ ਹੈਗੀ ਏ, ਅੱਜ ਅੱਜ-ਕੱਲ੍ਹ ਹਰ ਚੀਜ਼ ਤੇ ਪੜ੍ਹਾਈ ਬਹੁਤ ਜਸੀਂ ਇੰਪੋਰਟੈਂਟ ਹੈਗੀ ਕਿ ਕਰ ਨਹੀਂ ਚਾਹੀਦੀ ਏ ਸਾਡੇ ਸਾਨ ਨਾਲ ਤੇ ਹਰ ਕਿਸੇ ਨੂੰ ਹਰ ਕਿਸੇ ਨੂੰ ਪੜ੍ਹਨਾ ਚਾਹੀਦਾ, ਜਿੰਨਾ ਹੋ ਸਕੇ ਓਨਾ ਪੜ੍ਹੋ, ਦੇਖੋ ਅੱਜ ਪੜ੍ਹਾਈ ਇਕ ਏਦਾ ਦੀ ਚੀਜ਼ ਹੈਗੀ ਨਾ ਉਹ ਤੁਸੀਂ ਜਿੰਨੀ ਕਰ ਲਓ ਉਨੀ ਘੱਟ ਐ।
ਹਾਂਜੀ, ਇਹੀ ਏ ਨਾ ਵੀ ਜਿਨ੍ਹਾਂ ਹੁਣ ਦੇਖੋ ਜਿਵੇਂ ਮੰਨ ਲੋ ਪੀ ਐਚ ਡੀ ਕਰ ਰਿਹਾ ਕੋਈ, ਕਿਸੇ ਵੀ ਸਬਜੈਕਟ ਤੇ ਪੀ ਐੱਚ ਡੀ ਕਰ ਰਿਆ ਅੱਗੇ ਵੀ ਬਹੁਤ ਪੜ੍ਹਾਈ ਆ, ਮੈਂ ਦੇਖੀ ਜਿਵੇਂ ਹੁਣ ਮੈਨੂੰ ਤਾਂ ਇਹ ਸੀਗਾ ਬੀ ਐਚ ਡੀ ਤੱਕ ਹੀ ਆ ਅੱਗੇ ਵੀ ਦੇ ਬਹੁਤ ਜ਼ਾਦੇ ਆ, ਪੀ ਐਚ ਡੀ ਤੋਂ ਬਾਅਦ ਵੀ ਕੋਰਸ ਚਾਲੂ ਰਹਿੰਦੇ ਨੇ, ਕੁ ਸਿੱਖ ਸਿੱਖਦੇ ਰਹਿੰਦੇ ਨੇ, ਕੁਛ ਨਾ ਕੁਛ ਕਰੀ ਜਾਂਦੇ ਨੇ ਨੌਲੇਜ ਉਹਨਾਂ ਨੂੰ ਮਿਲੀ ਜਾਂਦੀ ਏ, ਬਹੁਤ ਜ਼ਿਆਦੇ
ਹੂੰ।
ਇਹੀ ਚੀਜ਼ਾਂ ਨੇ, ਵੀ ਹਰ ਇੱਕ ਜਿਹੜੀ ਆਪਾਂ ਲਾਈਨ ਦੇ ਵਿੱਚ ਚਲੇ ਗਏ, ਅੱਗੇ ਦੀ ਅੱਗੇ ਆਪਾਂ ਨੂੰ ਮਤਲਬ ਕਿ ਜਾਣਕਾਰੀ ਏ ਜਿਹੜੀ ਉਹ ਕੱਠੀ ਕਰੀ ਜਾਣੀ ਐ, ਐਜੂਕੇਸ਼ਨ ਦੇ ਪ੍ਰਤੀ ਮਤਲਬ ਜੋ ਵੀ ਚੀਜ਼ ਆਪਾਂ ਨੂੰ ਆ ਗੀ ਤੇ ਓ ਉਹਦਾ ਕੋਰਸ ਕਰ ਲੋ, ਕਦੇ ਕਿਹੜੀ ਚੀਜ਼ ਦਾ ਕਰ ਲੋ, ਹਰ ਚੀਜ਼ ਦੇ ਵੱਲਿਓ ਮਤਲਬ ਆਪਾਂ ਨੂੰ ਉਹ ਹੋਣਾ ਚਾਈਦਾ ਤਾਂ ਕਿ ਜਿਹੜਾ ਅ ਹਾਂਜੀ ਆਓਣ ਵਾਲੇ ਟਾਈਮ ਦੇ ਵਿੱਚ ਜਿਵੇਂ ਕੋਈ ਅ ਸਮਝ ਲਓ ਕੋਈ ਡਾਕਟਰ ਨੂੰ ਕੋਈ ਹੋਰ ਕੁਸ਼ਣ ਪੁੱਟ ਕਰ ਰਿਹਾ ਨਾ ਤਾਂ ਓਹਨੂੰ ਓਹਦਾ ਸਵਾਲ ਆਉਣਾ ਚਾਹੀਦਾ। ਜਿਵੇਂ ਉੱਤਰ ਐ, ਜਿਹੜਾ ਦੇਣਾ ਚਾਹੀਦਾ ਹਾਂਜੀ। ਜੇ ਨਹੀਂ ਦੇ ਰਹੇ ਤਾਂ ਓਹਦਾ ਹਾਂਜੀ ਇਹ ਹੈਗਾ ਨਾ।
ਅਸੀਂ ਆਪ ਹੀ ਹੈਗੇ ਆ। ਅਸੀਂ ਆਪ ਹੀ ਇਹ ਸੋਚਦੇ ਹਾਂ ਕਿ ਬਈ ਜਿੰਨਾ ਹੋ ਸਕੇ ਓਨਾ ਜ਼ਿਆਦਾ ਪੜੀਏ।
ਜੀ- ਜੀ ਹੁਣ ਆਪਣੇ ਜਿੰਨਾ ਹੋਆ ਨਾ ਹਮ- ਹਮ ਬਾਕੀ, ਜ਼ਿਆਦਾ ਪਹਿਲਾਂ ਹੀ ਆਪਾਂ ਕੁਛ ਪੜ੍ਹਿਆ ਹੁੰਦਾ ਵੱਧ ਪੜ੍ਹਿਆ ਹੁੰਦਾ, ਤਾਂ ਕੁਛ ਨਾ ਕੁੱਛ ਆਪਾਂ ਵੀ ਕਿਸੇ ਨੌਕਰੀ ਤੇ ਲੱਗੇ ਹੁੰਦੇ ਹਨਾ। ਆਪਾਂ ਨੂੰ ਇਹ ਹੁੰਦਾ ਹੁਣ, ਜਿਵੇਂ ਆਪਾਂ ਚਲੋ ਥੋੜ੍ਹਾ ਬਹੁਤ ਵਰਕ ਕਰਕੇ ਆਪਾਂ ਕਰ ਰਹੇ ਆ। ਤਾਂ ਜਿਹੜੇ ਦੂਜੇ ਨੇ ਕਹਿਣ ਦਾ ਮਤਲਬ ਬੱਚੇ ਆ ਓਹਨਾਂ ਨੂੰ ਵੀ ਵੱਧ ਤੋਂ ਵੱਧ ਉਹ ਹੋਣਾ ਚਾਹੀਦਾ।
ਵੀ ਆਪਾਂ ਮੈਂ ਖੁਦੰ ਬਹੁਤ ਮਿਹਨਤ ਕਰਦੀ ਆ ਵੀ ਪੜ੍ਹਾਉਣ ਵਾਸਤੇ। ਵੀ ਵੱਧ ਤੋਂ ਵੱਧ ਮੇਰਾ ਬੱਚਾ ਅੱਗੇ ਜਾਵੇ ਤੇ ਪੜ੍ਹੇ।
ਅਸੀਂ ਆਪ ਹੀ ਐ ਸੋਚਦੇ ਹਾਂ ਚਾਹੇ ਕੋਈ ਵੀ ਹੋ ਚੇ ਕੁੜੀ ਹੋਏ ਚਾਹੇ ਮੁੰਡਾ ਹੋਏ ਕਿਓ ਨਾ ਹੋਏ ਪੜ੍ਹਾਈ ਹਰ ਚੀਜ਼ ਵ ਦੋਨਾਂ ਵਾਸਤੇ ਬਰਾਬਰ ਹੁਣ ਤੇ ਕੁਛ ਲੈਕਾ ਦੀ ਸੋਚ ਆਉਂਦੀ ਨਹੀਂ ਕੁੜੀਆਂ ਨੀ ਕੀ ਕਰਨਾ ਪਰ ਅੱਜ- ਕੱਲ ਦੇ ਟਾਈਮ ਤੇ ਦੋਨਾਂ ਨੂੰ ਬਰਾਬਰ ਪੜ੍ਹਾਣਾ ਚਾਹੀਦਾ ਐ ਇਹ ਨਹੀ ਸੋਚਣਾ ਚੋ ਕਿ ਕੁੜੀ ਨੂੰ ਥੋੜਾ ਪੜ੍ਹਾ ਤਾਂ ਚਲੋ ਬਾਈ ਹੁਣ ਇਹਦਾ ਵਿਆਹ ਕਰ ਦਈਏ। ਇਹ ਨਹੀਂ ਸੋਚਣਾ ਚਾਹੀਦਾ ਦੋਨਾਂ ਨੂੰ ਬਰਾਬਰ ਪੜ੍ਹਾਓ।
ਹਾਂਜੀ। ਪਹਿਲਾਂ ਜਿਵੇਂ ਹੁਣ ਬੈਕਵਰਡ ਹੁੰਦੇ ਸੀ, ਨਾ ਜਿਵੇਂ ਬੈਕਵਰਡ ਜਾਤੀਆਂ ਲਾ ਲਉ ਬਹੁਤ ਪਿਛੜੀਆਂ ਅਹ ਪੱਛੜੀਆਂ ਜਾਤੀਆਂ ਹੁੰਦੀਆਂ ਨੇ। ਹੁਣ ਉਹਨਾਂ ਦੇ ਬੱਚੇ ਵੀ ਮਤਲਬ ਐਜੂ ਐਜੂਸ਼ਨ ਲੈ ਕੇ ਬਹੁਤ ਜ਼ਿਆਦਾ ਉਹ ਹੋ ਚੁੱਕੇ ਨੇ ਵੀ ਅੱਗੇ ਆ ਰਹੇ ਆ। ਮਤਲਬ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਐਜੂਕੇਸ਼ਨ ਤੋਂ ਬਿਨਾਂ ਕੁਛ ਵੀ ਨਹੀਂ ਹੈ ਗਾ।
ਇਸ ਤਰਾਂ ਹੀ ਆਂ ਬਹੁਤ ਜ਼ਰੂਰੀ ਹੈਗੀ ਆ ਅਜ ਕੱਲ ਦੇ ਟਾਈਮ ਤੇ ਪੜਾਈ ਜ਼ਰੂਰੀ ਐ, ਹਰ ਚੀਜ਼ ਜ਼ਰੂਰੀ ਹੋ ਗਈ ਐ।
ਹਾਂਜੀ।
ਕਿਉਂਕਿ ਦੇਖੋ ਪੜ੍ਹਿਆ ਲਿਖੇ ਬੰਦਾ ਪੜ੍ਹੇ ਲਿਖੇ ਬੰਦਾ ਪੜ੍ਹਿਆ- ਲਿਖਿਆ ਜਿਹੜਾ ਬੰਦਾ ਹੁੰਦਾ ਨਾ ਉਹ ਚੀਜ਼ਾਂ ਨੂੰ ਸਮਝਦਾ ਐ, ਅੱਜ ਕਲ ਦੇ ਸੋਸ਼ਲ ਚੀਜ਼ਾਂ ਨੂੰ ਸਮਝਦਾ ਐ। ਜੋ ਪੜ੍ਹਿਆ ਲਿਖਿਆ ਨਹੀਂ ਹੋਏਗਾ ਤੁਸੀਂ ਖੁਦ ਸਮਝਦਾਰ ਹੋ, ਤੁਹਾਨੂੰ ਜਾਣਦੇ ਹੋ ਪੜ੍ਹਿਆ ਲਿਖੇ ਨੀ ਹੋਏਗਾ ਉਹ ਅੱਜ ਕੱਲ ਦੀ ਚੀਜ਼ਾਂ ਨੂੰ ਨਹੀ‌ ਸਮਝੇਗਾ। ਅੱਜ ਕੱਲ੍ਹ ਦੇ ਤੌਰ ਤਰੀਕੇ ਨੀ ਸਮਝੋ ਉਹ ਪੁਰਾਣੇ ਆਪਣੇ ਸੋਚ ਰੱਖੇਗਾ।
ਜੀ ਇਹ ਤਾਂ ਹੈਗਾ ਹੀ ਆ।
ਹੁਣ ਅ ਪੜ੍ਹਿਆ ਲਿਖਿਆ ਬੰਦਾ, ਪੜ੍ਹਿਆ ਲਿਖਿਆ ਬੰਦੇ ਕਿ ਉਹ ਅੱਜ ਕੱਲ੍ਹ ਦੇ ਤੌਰ ਨਾਲ ਚੱਲਦਾ ਐ, ਮੂਹਾਨ ਨਾਲ ਆਪਣੇ ਆਪਣੇ ਅ ਦੇ ਚੇਂਜਮੈਂਟ ਕਰਦਾ ਦੇਖਦਾ ਐ ਕਿ ਸਾਨੂੰ ਜਿੱਦਾਂ ਦਾ ਸਮਾਜ ਇਸ ਟਾਈਮ ਹੈਗਾ ਹੈ ਸੋਸ਼ਲ ਮੀਡੀਆ। ਮੀਡੀਆ ਹੈਗਾ ਜੋ ਵੀ ਹੈ, ਸਾਡਾ ਠੀਕ ਹੈ ਉਹ ਉਸ ਹਿਸਾਬ ਨਾਲ ਚੱਲਦਾ ਹੈ ਇਹ ਨੀ। ਕਿ ਪੁਰਾਣੀ ਘਿਸੀ ਪਿਟੀ ਸੋਚ ਹੈ ਉਹ ਘਿਸੀ ਪਿਟੀ ਸੋਚ ਨਾਲ ਨਹੀਂ ਚੱਲਦਾ।
ਜਿਵੇਂ ਹੁਣ ਆਪਣਾ ਕਹਿ ਲਓ ਵੀ ਆਪਾਂ ਕਹਿ ਸਕਦੇ ਹਾਂ ਵੀ ਜਿਵੇਂ ਆਪਣੇ ਤੋਂ ਵੱਧ ਪੜ੍ਹਿਆ ਲਿਖਿਆ ਕੋਈ ਅੱਗੇ ਬੈਠਾ ਹੋਇਆ।
ਤਾਂ ਆਪਾਂ ਉਹਨਾਂ ਦੇ ਅੱਗੇ ਵੀ ਨੀਵੇਂ ਜਿਹੇ ਹੋ ਜਾਂਦੇ ਹਾਂ ਵੀ ਆਪਾਂ ਨੂੰ ਕੁਛ ਜ਼ਿਆਦਾ ਜਾਣਕਾਰੀ ਨਹੀਂ ਆ ਇਸ ਲਈ ਆਪਾਂ ਨੂੰ ਵੱਧ ਤੋਂ ਵੱਧ ਕਰਨਾ ਚਾਹੀਦਾ ਵੀ ਤਾਂ ਕਿ ਜਿਹੜਾ ਅੱਗੇ ਬੰਦਾ ਬੈਠਾ ਹੋਇਆ ਨਾ ਵੀ ਉਹ ਨੂੰ ਵੀ ਫੇਸ ਕਰ ਸਕੀਏ।
ਨਹੀਂ ਹੋਣਾ ਚਾਹੀਦਾ ਅੱਜ ਕੱਲ੍ਹ ਦੇ ਟਾਈਮ ਤੇ ਜਿੰਨਾ ਪੜ ਮੈਂ ਦੇਖੋ ਮੈਂ ਆਪ ਹੀ ਮੇਰੀ ਖੁਦ ਦੀ ਇਹੀ ਸੋਚ ਹੈ ਕਿ ਪੜ੍ਹਾਈ ਬਹੁਤ ਇੰਪੋਰਟੈਂਟ ਇਮਪੋਰਟੈਂਟ ਹੈ ਲਾਈਫ ਤੇ ਇਹ ਕਿ ਜਿੰਨਾ ਪੜ ਲਉ ਓਨਾ ਘੱਟ ਐ। ਇਹਨੂੰ ਇਹ ਵੀ ਪਤਾ ਹੈ ਔਰ ਅੱਜ ਕੱਲ੍ਹ ਦੇ ਟਾਈਮ ਤੇ ਜਿੰਨੇ ਕੋਰਸ ਕਰ ਲਓ ਉਹ ਵੀ ਘੱਟ ਨੇ।
ਹਾਂਜੀ ਇਹ ਹੈਗਾ ਨਾ।
ਜਿੰਨੇ ਤੁਸੀਂ ਕੋਰਸ ਕਰ ਲਓ ਜਿੰਨੀ ਚੀਜ਼ਾਂ ਤੁਸੀਂ ਸਿੱਖ ਲਓ ਉਹ ਵੀ ਘੱਟ ਪੈ ਜਾਂਦੀਆਂ ਨੇ ਕਦੀ ਕਦੀ
ਹਾਂਜੀ ਮੈਮ ਨਹੀਂ ਚਾਹੀਦਾ ਹਰ ਚੀਜ਼ ਹਰ ਇੱਕ ਚੀਜ਼ ਦੇ ਵਿੱਚ ਆਪਣਾ ਪਾਰਟੀਸਪੇਟ ਕਰਨਾ ਚਾਹੀਦਾ ਹਿ ਹਿਸਾ ਲੈਣਾ ਚਾਹੀਦਾ ਹਰ ਇੱਕ ਗੇਮ ਹੋ ਗਈਆਂ
ਕੁੜੀਆਂ ਨੂੰ ਤੇ ਖ਼ਾਸ ਕਰਕੇ ਕੁੜੀਆਂ ਨੂੰ ਤੇ ਖ਼ਾਸ ਕਰਕੇ ਮੁੰਡਿਆਂ ਤੋਂ ਜਿਆਦਾ ਮੈਂ ਤਾਂ ਕਹਿੰਦੀ ਕੁੜੀਆਂ ਨੂੰ ਹਰ ਚੀਜ ਚ ਸਿਖਾਉਣਾ ਚਾਹੀਦਾ ਹਰ ਚੀਜ਼ ਤੇ ਤੂੰ ਪੜ ਹਰ ਚੀਜ਼ ਤੇ ਤੂੰ ਅੱਗੇ ਰਹਿ।
ਹਾਂਜੀ
ਜੋ ਲੋਕ ਇਹ ਸੋਚਦੇ ਨੇ ਨਾ ਕਿ ਕੁੜੀਆਂ ਕੁਛ ਨੀ ਕਰਦੀਆਂ ਨੇ ਬਸ ਘਰ ਦੀ ਰੋਟੀਆਂ ਝਾੜੂ ਪੋਚੇ ਜੋਗੀ ਹੁੰਦੀਆਂ ਨੇ ਇਹ ਗ਼ਲਤ ਸੋਚ ਹੁੰਦੀ ਹੈ ਬਈ ਜਿਹਨਾਂ ਦੀ ਵੀ ਇਹ ਸੋਚ ਹੈਗੀ।
ਕਾਫ਼ੀ ਹੱਦ ਤੱਕ ਇਹ ਹੁੰਦਾ ਨਾ ਵੀ ਜਦੋਂ ਮੈ ਕਿਹਾ ਪਹਿਲਾਂ ਹੀ ਮਤਲਬ ਕਿ ਬੱਚੀਆਂ ਨੇ ਜਿਹੜੀਆਂ ਉਹਨਾਂ ਨੂੰ ਕਿੰਨੀ ਪੜ੍ਹਾਈ ਕੀਤੀ ਜਾਂਦੀ ਹੈ ਆਪਾਂ ਫਿਰ ਲਾਸਟ ਦੇ ਆਪਾਂ ਹੀ ਹਾਰ ਜਾਂਦੇ ਹਾਂ ਵੀ ਚਲੋ ਸੋਹਰਾ ਪਰਿਵਾਰ ਵਧੀਆ ਮਿਲਿਆ ਉਹ ਘਰ ਬਠ ਉਠਾ ਲੈਂਦੇ ਆ ਪਰ ਆਪਾਂ ਨੂੰ ਬੱਚੇ ਨੂੰ ਪਹਿਲਾਂ ਹੀ ਵਿਆਹ ਤੋਂ ਪਹਿਲਾਂ ਪੈਰਾ ਸਟੈਂਡ ਮਤਲਬ ਕਰਨਾ ਚਾਹੀਦਾ ਵੀ ਆਪਦੇ ਪੈਰਾਂ ਤੇ ਖੜਾ ਹੋ ਜਾਵੇ ਬੱਚਾ
ਕੁੜੀਆਂ ਨੂੰ ਜੋਬ ਕਰਾ ਸਹੀ ਕਹੀ ਰਹੇ ਤੁਸੀਂ ਕੁੜੀਆਂ ਨੂੰ ਨਾ ਵਿਆਹ ਤੋਂ ਪਹਿਲੇ ਹੀ ਬੰਦਾ ਜਦੋਂ ਮਾਂ ਪਿਓ ਪੜ੍ਹਾਉਂਦਾ ਨਾ ਤੇ ਕੁੜੀਆਂ ਨੂੰ ਜੋਬ ਵੀ ਕਰਾਣੀ ਚਾਹੀਦੀ ਹੈਏ ਮੇਰਾ ਇਸ ਹਿਸਾਬ ਨਾਲ ਦੇ ਜੋਬ ਕਰਾਣੀ ਚਾਹੀਦੀ ਕੁੜੀਆਂ ਨੂੰ ਪੈਰਾਂ ਤੇ ਇੰਨਾ ਸਟੈਂਡ ਕਰ ਦੋ ਕਿ ਕਦੇ ਉਹ ਕੋਈ ਪ੍ਰੋਬਲਮ ਤੇ ਨ ਆਉਣ
ਹਾਂਜੀ- ਹਾਂਜੀ। ਬਹੁਤ ਇਹ ਚੀਜ਼ਾਂ ਹਾਂਜੀ ਜ਼ਰੂਰੀ ਨੇ ਇਹ ਐਜੂਕੇਸ਼ਨ
ਹਮ ਜੋ ਲੋਕ ਸੋਚਦੇ ਨਹੀਂ ਕੁੜੀਆਂ ਨਹੀਂ ਕਰ ਸਕਦੀਆਂ ਨੇ ਇਹ ਲੋਕ ਉਹਨਾਂ ਦੀ ਸੋਚ ਹੀ ਗ਼ਲਤ ਹੁੰਦੀ ਹੈ।
ਹਾਂਜੀ ਨਹੀਂ ਬਹੁਤ ਕੁਛ ਕਰ ਸਕਦੀਆਂ ਨੇ ਜਦੋਂ ਹੁਣ ਕਰਵਾ ਦੇ ਕੋਈ ਫੇਰ ਹੈ ਨਾ ਤੇ ਖੁਦ ਤਾਂ ਬੱਚਿਆਂ ਦਾ ਮਨ ਹੁੰਦਾ ਮੈਂ ਆਹ ਵੀ ਕਰ ਲਾਂ ਆਹ ਵੀ ਕਰ ਲਾਂ ਜੇ ਹੁਣ ਅੱਗੇਓ ਕੋਈ ਮਤਲਬ ਸਟੈਂਡ ਲਊਗਾ ਵੀ ਹਾਂ ਤੂੰ ਕਰ ਫੇਰ ਹੁੰਦਾ ਵੀ ਨਾਲ ਖੜੇ ਹੈ ਨਾ। ਪਰ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਨਾਲ ਆਪਾਂ ਨੂੰ ਖੜ੍ਹਨਾ ਚਾਹੀਦਾ ਬੱਚਿਆਂ ਦੇ ਜੋ ਕਹਿਣ ਕਰਦੇ ਆ ਕਰਨਾ ਚਾਹੀਦਾ ਹੈ ਪੜ੍ਹਾਈ ਦੇ ਵਿੱਚ
ਸਹੀ ਕਹਿ ਰਹੇ ਹੋ ਤੁਸੀਂ
ਹਾਂਜੀ
ਬਸ ਮਾਂ ਪਿਓ ਦਾ ਜਦੋਂ ਸਪੋਰਟ ਹੋਣ ਲੱਗ ਜਾ ਨਾ ਕੁੜੀਆਂ ਨੂੰ ਕੁੜੀਆਂ ਦੀ ਏਦਾਂ ਹੀ, ਤਰੱਕੀ ਹੋ ਸਕਦੀ ਹੈ ਕੁੜੀ ਹੋਏ ਫਿਰ ਚਾਹੇ ਮੁੰਡਾ ਹੀ ਚੰਗਾ ਹੋ ਏ, ਮਾਂ ਪਿਓ ਤਾਂ ਸਭ ਸਪੋਟ ਹੋਣਾ ਵੀ ਜ਼ਰੂਰੀ ਹੁੰਦਾ ਹੈ
ਹਾਂਜੀ ਇਹ ਬਹੁਤ ਜ਼ਰੂਰੀ ਆ
ਕਈ ਪੇਰੈਂਟਸ ਨਹੀਂ ਸਪੋਰਟ ਕਰਦੇ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਮੈਟਰ ਤੇ, ਕਈ ਕਹਿੰਦੇ ਬਸ ਠੀਕ ਹੈ ਬਾਰਵੀਂ ਕਰ ਲਈ ਬਸ। ਠੀਕ ਹੈ ਹੁਣ ਹੁਣ ਕੀ ਕਰਨਾ ਅੱਗੇ ਪੜ੍ਰ ਕੇ।
ਜੀ ਜੀ ਇਹ ਤਾਂ ਹੈਗਾ ਈ ਐ।
ਪਰ ਇਹ ਹੈ ਕਿ ਮੇਰੇ। ਸੋਚ ਇਹੀ ਹੈ ਕਿ ਜਿੰਨਾ ਹੋਏ, ਕੁੜੀਆਂ ਨੂੰ ਜ਼ਿਆਦਾ ਪੜ੍ਹਾਓ। ਮੁੰਡਿਆਂ ਨੂੰ ਵੀ ਪੜ੍ਹਾਓ, ਕੁੜੀਆਂ ਨੂੰ ਵੀ ਪੜ੍ਹਾਓ, ਹਰ ਚੀਜ਼ ਤੇ ਅੱਗੇ ਰੱਖੋ।
ਹਾਂਜੀ ਗੇਮ ਦੇ ਵਿੱਚ ਵੀ ਬ ਬੱਚੇ ਹਾਂਜੀ ਗੇਮ ਵੀ ਚਾਹੀਦੀ ਆ, ਪੜ੍ਹਾਈ ਵੀ ਐਜੂਕੇਸ਼ਨ ਵੀ ਜ਼ਰੂਰੀ ਆ‌। ਕਿਉਂਕਿ ਜੇ ਅਹ ਬੱਚਾ ਐਕਟਿਵ ਰਹੁ ਤਾਂ ਮਤਲਬ ਪੜ੍ਹਾਈ ਦੇ ਵਿੱਚ ਵੱਧ ਤੋਂ ਵੱਧ। ਤੇ ਮੰਨ ਲਊਗਾ ਹੈਨਾ।
ਹੂ ਹੂ ਹੂ ਸਹੀ ਕਹਿ ਰਹੇ ਹੋ, ਸਹੀ ਕਹਿ ਰਹੇ ਹੋ, ਤੁਸੀਂ ਇਕਦਮ। ਹੂੰ ਤੁਹਾਡੇ ਬੱਚੇ ਖੇਲਦੇ ਨੇ, ਸਪੋਰਟਸ ਤੁਹਾਡੀ ਕੁੜੀ ਖੇਲਦੀ ਹੈ।
ਹਾਂਜੀ ਹਾਂਜੀ।
ਸਕੂਲੇ ਇਲਤੀ ਹੋਣਗੇ। ਸਪੋਰਟ ਵਗੈਰਾ ਖੇਲਦੇ ਔ, ਖਲਾਉਦੇ ਨੇ ਏਦਾਂ।
ਹਾਂਜੀ ਹਾਂਜੀ।
ਹੂੰ।
ਗੇਮ ਵਗੈਰਾ। ਝੂਲੇ ਹੈਗੇ ਆ ਸਾਰਾ ਕੁਛ ਇੱਦਾਂ ਬੱਚੇ ਨੂੰ ਛੋਟੇ ਹੁੰਦੇ ਤੋਂ ਲੈ ਕੇ ਪਾਉਂਦੇ ਆ ਉਹਨੂੰ। ਤਾਂ ਬੱਚਿਆਂ ਨੂੰ ਮਤਲਬ ਕਿ ਖੇਡ ਖੇਡ ਦੇ ਵਿੱਚ ਵੀ ਪੜ੍ਹਾਉਂਦੇ ਆ। ਹੂ ਵਧੀਆ ਬੱਚਿਆਂ ਦਾ ਮਨ ਲੱਗ ਜਾਂਦਾ ਨਾ।
ਚਲੋ ਠੀਕ ਹੈ ਭੈਣ ਜੀ ਲੱਗਦਾ ਕੋਈ ਆ ਗਿਆ ਗੇਟ ਤੇ ਹੈ, ਮੈਂ ਤੁਹਾਨੂੰ ਕਰਾਂਗੀ ਆਰਾਮ ਨਾਲ ਫਿਰ ਕਾਲ ਠੀਕ ਹੈ।
ਠੀਕ ਹੈ ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਅੱਛਾ।